ਹਾਂਜੀ ਸਤਿ ਸ੍ਰੀ ਕਾਲ
ਹਾਂਜੀ ਹੋਰ ਕੀ ਹਾਲ ਚਾਲ ਐ ਹਾਂਜੀ ਮੈਂ ਬੋਤ ਵਧੀਆ ਤੁਸੀ ਸੁਣਾਓ ਕਿਵੇਂ ਓ ਵਧੀਆ ਜੀ ਵਧੀਆ ਤੁਸੀ ਤੇ ਕਦੇ ਯਾਦ ਈ ਨੀ ਕਰਦੇ ਇੰਨਾ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਈ ਨਹੀਂ ਹੋਈ
ਹਾਂਜੀ ਬਸ ਕੰਮਾਂ ਕਾਰਾਂ ਤੋਂ ਟੈਮ ਨੀ ਮਿਲਦਾ ਨਾ ਤੁਹਾਨੂੰ ਪਤਾ ਅੱਜ ਕੱਲ ਛੁੱਟੀਆਂ ਚੱਲਦੀਆਂ ਗਰਮੀ ਦੀ ਤੇ ਕਿੰਨਾ ਕੰਮ ਹੁੰਦਾ ਘਰ
ਹਾਂਜੀ ਰ ਬਸ ਓ ਤੇ ਹੈ ਦੇਖੋ ਛੁੱਟੀਆਂ ਚ ਬੱਚੇ ਵੀ ਕਹਿਣ ਘੁਮਾਣ ਲੈ ਜਾਓ
ਹਾਂਜੀ ਏ ਤੇ ਹੈ ਈ ਏ ਫਿਰ ਰੋਜ਼ ਇਹਨਾਂ ਦੀ ਨਵੀਆਂ ਹਾਂਜੀ ਜੀ ਹਾਂਜੀ
ਅੱਛਾ-ਅੱਛਾ ਕੀ ਕੈਰੇ ਤੁਸੀ ਹਾਂਜੀ-ਹਾਂਜੀ ਬੱਚੇ ਨਾ ਛੁੱਟੀਆਂ ਚ ਬੜਾ ਪਰੇਸ਼ਾਨ ਕਰਦੇ ਜੇ ਕਦੀ ਕੈਣਗੇ ਵੋਟਰ ਪਾਕ ਜਾਣੇ
ਹੋਰ ਕੀ ਹੁਣ ਤਾਂ ਤੁਹਾਨੂੰ ਪਤਾ ਗਰਮੀ ਇੰਨਾ
ਗਰਮੀ ਇੰਨੀ ਤੇ ਇਹ ਵੋਟਰ ਪਾਕ ਹਾਂ ਓਹੀ ਤੇ ਸਾਰੀ ਦਿੱਕਤ-ਦਿੱਕਤ ਜਾਣਾ ਭੈਣ ਜੀ ਮੇਨ ਤੇ ਬੱਚੇ ਮੰਨਦੇ ਈ ਨੀ ਬੱਚਿਆਂ ਨੂੰ ਹੈ ਬਸ ਕੈਣਗੇ ਏਥੇ ਜਾਣਾ ਹੋਰ ਸੁਣਾ ਮੈਂ ਮੈਨੂੰ ਪਤਾ ਲੱਗਿਆ ਸੀ ਤੁਸੀਂ ਆਪਣਾ ਬਟੀਕ ਖੋਲਿਆ ਨਵਾਂ। ਹਾਂਜੀ।
ਹਾਂਜੀ ਹਾਂਜੀ ਹੁਨੀ ਖੋਲਿਆ ਸੀ ਮੈਂ ਕਾਫੀ ਟਾਈਮ ਹੋ ਗਿਆ ਪਰ ਪੰਦਰਾਂ ਵੀਹ ਦਿਨ ਹੋ ਗਏ ਨੇ ਤੇ ਮੈਂ ਸੋਚਿਆ ਵੀ ਸੀ ਮੈਂ ਕਿਹਾ ਮੈਂ ਤੁਹਾਡੇ ਕੋਲ ਆਈਡੀਆ ਲਵਾਂਗੀ ਪਰ ਮੈਨੂੰ ਟੈਮ ਨੀ ਮਿਲਿਆ ਹਜੇ ਤੇ ਨਾ ਮੈਂ ਆਪਣਾ ਬੁਟੀਕ ਵੱਡਾ ਕਰਨਾ ਤੇ ਫਿਰ ਮੈਂ ਤੁਹਾਨੂੰ ਜ਼ਰੂਰ ਬੁਲਾਵਾਂਗੀ ਤੇ ਮੈਂ ਪਾਠ ਹੀ ਕਰਾ ਲਿਆ ਸੀ ਤੇ ਹਜੇ ਹਾਂਜੀ ਸੁਖਮਨੀ ਸੈਬ ਦਾ ਪਾਠ ਕਰਾ ਲਿਆ ਸੀ ਤੇ ਮੇਰਾ ਨਹੀਂ ਨਹੀਂ ਬਸ ਚਾਹ ਪਾਣੀ ਰੱਖਿਆ ਸੀ ਉਹ ਵੀ ਤੁਹਾਨੂੰ ਪਤਾ ਮੈਂ ਨੇੜੇ- ਹੈਗੇ ਸੀ ਜੋ ਸਾਡੇ ਪੜੋਸੀ ਨੇ ਤੇ ਨਾਲ ਘਰ ਦੇ ਬੰਦੇ ਸੀ ਤੁਹਾਨੂੰ ਮੈਂ ਪੁੱਛਣਾ ਸੀ ਕਿ ਮੈਂ ਸੋਚਦੀ ਵੀ ਸੀ ਵੀ ਬੁਟਿਕ ਦੇ ਨਾਲ ਨਾ ਮੈਂ ਆਪਣਾ ਹੋ ਸੇਲ ਦੇ ਕੰਮ ਵੀ ਸ਼ੁਰੂ ਕਰਦਾ ਉਹ ਕੱਪੜੇ ਵੇਚਣ ਦਾ ਤੇ ਤੁਹਾਨੂੰ ਤੇ ਪਤਾ ਹੋਏਗਾ ਕਿ ਕਿੱਥੋਂ ਕੱਪੜਾ ਲਿਆ
ਹਾਂਜੀ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਪਤਾ ਕੀ ਕਰੋ ਜਿਵੇਂ ਹੁਣ ਤੁਹਾਡਾ ਜਿਹੜਾ ਏਰੀਆ ਨਾ ਉੱਥੇ ਜ਼ਿਆਦਾਤਰ ਕੁੜੀਆਂ ਹੀ ਆਪਣਾ ਪੀ ਜੀ ਨੇ ਨਾ ਆਪਣਾ ਕੁੜੀਆਂ ਹੀ ਰਹਿੰਦੀਆਂ ਨੇ ਕੌਲਜ ਦੀਆਂ ਅਤੇ ਦੇਖੋ ਅੱਜ ਕੱਲ੍ਹ ਹਰ ਕੋਈ ਬੰਦਾ ਨਾ ਆਪਣਾ ਰੇਡੀਮੇਡ ਕੱਪੜਾ ਜ਼ਿਆਦਾ ਦੇਖਦਾ ਆ। ਅਤੇ ਮੈਂ ਤੁਹਾਨੂੰ ਆਹੀ ਪ੍ਰੈਫਰ ਕਰੂੰਗਾ ਕਿ ਤੁਸੀਂ ਨਾ ਆਪਣਾ ਰੈਡੀਮੇਡ ਕੱਪੜੇ ਦੇਖ ਲਓ ਜਿੱਦਾਂ ਕੋਟ ਸੈੱਟ ਹੋ ਗਏ ਏ ਲਾਈਨ ਸੂਟ ਹੋ ਗਏ ਅਨਾਰਕਲੀ ਸੂਟ ਟ ਹੋ ਗਏ
ਅੱਛਾ ਅੱਛਾ ਮਤਲਬ ਕੁੜੀਆਂ ਦੀ ਸੋਹਾ ਹਾਂਜੀ ਬਹੁਤ ਜ਼ਿਆਦਾ ਤੇ ਬੜਾ ਜਿਆਦਾ ਟਰੈਂਡ ਚੱਲਦਾ ਪਿਆ।
ਹਾਂਜੀ ਮੈਂ ਨਾ ਤੁਹਾਨੂੰ ਨਾ ਜਿਹੜਾ ਮੇਨ ਅਡਰੈਸ ਹੈਗਾ ਜਿੱਦਾਂ ਜਦੋਂ ਮੈਂ ਪਹਿਲਾਂ ਮੈਂ ਕੱਪੜਾ ਲੈਂਦਾ ਸੀਗਾ ਹੁਣ ਤੇ ਤੁਹਾਨੂੰ ਪ ਤਾਂ ਮੈਂ ਕਾਫੀ ਟਾਈਮ ਤੇ ਕੰਮ ਹੀ ਨੀ ਕਰ ਰਿਹਾ ਛੱਡਤਾ ਐ ਤੇ ਮੈਂ ਤੁਹਾਨੂੰ ਉਹਨਾਂ ਦੇ ਕੋਂਟੈਕਟ ਦੇ ਦਾਂਗਾ ਤੁਸੀਂ ਇੱਕ ਕੰਮ ਕਰਨਾ ਤੁਸੀਂ ਮੇਰਾ ਰੈਫਰੈਂਸ ਕਰ ਦੇਣਾ ਅਤੇ ਉਹ ਤੁਹਾਨੂੰ ਨਾ ਵਧੀਆ ਰੇਟ ਲਗਾ ਦੇਣਗੇ ਵੈਸੇ ਮੈਂ ਤੁਹਾਨੂੰ ਇਹ ਕਹਿ ਕਹਾਂਗਾ ਕਿ ਜੇਕਰ ਤੁਸੀਂ ਜਿੰਨੀ ਜ਼ਿਆਦਾ ਕੁਆਂਟਿਟੀ ਪਰਚੇਸ ਕਰੋਗੇ ਨਾ ਮਤਲਬ ਖਰੀਦੋਗੇ ਅਤੇ ਨਾਂ ਹੀ ਤੁਹਾਨੂੰ ਡਿਸਕਾਊਂਟ ਮਿਲੇਗਾ ਤੁਸੀਂ ਇੱਕ ਇੱਕ ਪੀਸ ਲਿਆਓਗੇ ਤੇ ਤੁਹਾਨੂੰ ਕੁੱਛ ਇੰਨਾ ਖਾਸ ਬਚੇਗਾ ਦੇਖੋ ਮੈਂ ਤੁਹਾਨੂੰ ਨਹੀਂ ਮੈਂ ਤੇ ਹੋਲਸੇਲ ਚ ਮਤਲਬ ਕਾਫੀ ਕੱਪੜਾ ਆਣਾ ਕਿਉਕਿ ਸਾਡੇ ਇੱਥੇ ਤੁਹਾਨੂੰ ਪਤਾ ਪੀਜੀ ਦੀਆਂ ਕੁੜੀਆਂ ਨੇ ਤੇ ਮੈਂ ਫਿਰ ਵੇਚਣਾ ਵੀ ਹੈਗਾ ਤੇ ਕੁੜੀਆਂ ਵੀ ਮੈਨੂੰ ਕਹਿੰਦੀਆਂ ਉਹਨਾਂ ਦੀ ਵੀ ਬੜੀ ਮੰਗ ਹੈਗੀ ਏ ਹਾਂਜੀ ਹਾਂਜੀ ਹਾਂਜੀ ਹੋਰ ਸੁਣਾਉ ਘਰ ਪਰਿਵਾਰ ਸਭ ਵਧੀਆ? ਬਸ ਸਭ ਵਧੀਆ, ਤੁਸੀਂ ਸੁਣਾਓ ਤੁਹਾਡੇ ਘਰ ਸਭ ਵਧੀਆ? ਹਾਂਜੀ ਵਧੀਆ ਜੀ ਵਧੀਆ ਹੋਰ ਕੀ ਬਣਾਇਆ ਸੀਗਾ ਅੱਜ ਤੁਸੀਂ? ਬਸ ਅੱਜ ਅਸੀਂ ਕੜੀ ਚੌਲ ਬਣਾਏ ਸੀ ਅੱਛਾ ਅੱਛਾ ਤੁਸੀਂ ਕੀ ਬਣਾਇਆ ਅੱਜ? ਅਸੀਂ ਵੀ ਨਾ ਅੱਜ ਉਹ ਬਣਾਏ ਸੀਗੇ ਆਪਣਾ ਕੋਫਤੇ ਤੇ ਉਹ ਫਿਰ ਨਾ ਮਾੜੇ ਜੇ ਨਾ ਨੂਨ ਤੇਜ਼ ਪੈ ਗਿਆ ਸੀ। ਕਿਸੇ ਨੇ ਖਾਧੇ ਨਹੀਂ ਫਿਰ ਉਹ। ਫਿਰ ਅਸੀਂ ਕੀ ਕੀਤਾ ਹੁਣ ਅਸੀਂ ਪਏਦੇ ਆ। ਹੁਣ ਅਸੀਂ ਸੋਚਿਆ ਸੀ ਸਵੇਰੇ ਨਾ ਉਹਨਾਂ ਨੂੰ। ਗ੍ਰੈਂਡ ਕਰਕੇ ਨਾ ਆਟੇ ਚ ਗੁੰਨ ਲਵਾਂਗੇ। ਤੇ ਹੁਣ ਤੇ ਅਸੀਂ ਸ਼ਾਇ ਹਾਂਜੀ ਹਾਂਜੀ ਹੁਣ
ਤੇ ਤੁਸੀਂ ਕੋਫਤੇ ਕਿਵੇਂ ਬਣਾਏ ਸੀ ਕਿਹੜੇ ਘਿਏ ਦੇ ਬਣਾਏ ਸੀ ਜਾਂ ਉਹ ਦੂਜੇ।
ਅੱਗੇ ਬਣਾਏ ਸੀ ਆਲੂਆਂ ਦੇ। ਆਲੂ ਅਤੇ ਆਪਣਾ ਬੇਸਣ ਆਲੂ ਬੇਸਣ ਨੂੰ ਜਿਵੇਂ ਆਲੂ ਉਬਾਲ ਕੇ ਨਾ ਤੇ ਵੇਸਣ ਚ ਘੋਲ ਕੇ ਇੱਦਾਂ ਇੱਦਾਂ ਗੋਲ ਗੋਲ ਬੋਲ ਬਣਾ ਕੇ ਉਹ ਨੂੰ ਫਰਾਈ ਕਰ ਲਿੱਤਾ ਹੀ ਉਸ ਤੋਂ ਬਾਅਦ ਆਪਣਾ ਗਰੇਵੀ ਵਗੈਰਾ ਤਿਆਰ ਕਰਕੇ ਉਹ ਬੋਲਸ ਸਾਰੀਆਂ ਉਹਦੇ ਵਿੱਚ ਪਾ ਦਿੱਤੀਆਂ ਸੀ।
ਅੱਛਾ ਅੱਛਾ ਇੱਕ ਤੇ ਮੈਂ ਮਲਾਈ ਕੋਫਤਾ ਸੁਣਿਆ ਹੈਗਾ ਪਰ ਮੈਂ ਕਦੀ ਬਣਾ
ਕੋਫਤਾ ਹੀ ਮਲਾਈ ਵਾਲਾ ਨਹੀਂ। ਮਲਾਈ ਵਾਲੇ ਕੋਫਤੇ ਵਿੱਚ ਨਾ। ਥੋੜ੍ਹੀ ਜਿੱਦਾਂ ਕਰੀਮ ਹੋ ਗਈ ਡਰਾਏ ਫਰੂਟਸ ਹੋ ਗਏ।
ਅੱਛਾ ਅੱਛਾ ਮੈਂ ਨਾ ਸੋਚਣੀ ਆ ਬਣਾਵਾਂ ਪਰ ਮੈਨੂੰ ਆਉਂਦੀ ਨੀ ਬਣਾਉਣੀ ਆ ਮਲਾਈ ਕੋਫਤਾ ਤੇ ਮੈਂ ਕਾਫੀ ਟਾਈਮ ਤੋਂ ਮਲਾਈ ਵੀ ਇਕੱਠੀ ਕਰਕੇ ਰੱਖੀ ਹੋਈ ਆ ਪਰ ਮੈਨੂੰ ਬਣਾਣੇ ਨੀ ਆਉਂਦੇ।
ਹਾਂਜੀ ਪਰ ਮਲਾਈ ਕੋਫਤੇ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਮਲਾਈ ਚ ਬੰਦੇ ਹ ਉਹਦੇ ਚ ਮੇਨ ਇਹ ਹੁੰਦਾ। ਕਿ ਇੱਕ ਤਾਂ ਨਾ ਥੜਾ ਮਿੱਠਾ ਮਿੱਠਾ ਬਣਦਾ ਮੀਨਸ ਇੰਨਾ ਮਿਰਚਾਂ ਵਾਲਾ ਨਹੀਂ ਹੁੰਦਾ ਸਪਾਈਸੀ। ਤੇ ਇੱਕ ਆ ਹੁੰਦਾ ਇੱਕ ਉਹਦੇ ਵਿੱਚ ਨਾ ਜਿਵੇਂ ਸਯੋਗੀ ਹੋ ਗਈ। ਕਿਸ਼ਮਿਸ਼ ਲਾ ਲਉ ਅਤੇ ਆਪਣਾ ਕਾਜੂ ਹੋ ਗਏ ਇਹ ਦੋ ਚੀਜ਼ਾਂ ਤਾਂ ਪੈਂਦੀਆਂ ਹੀ ਪੈਂਦੀਆਂ ਅਤੇ ਪਨੀਰ ਵੀ ਪੈਂਦਾ ਪਨੀਰ ਨੂੰ ਜਰਾ ਭੋਰ ਕੇ ਨਾ ਪਨੀਰ ਨੂੰ ਉਹਨੂੰ ਘੀਏ ਚ ਕੱਦੂ ਕੱਦੂ ਕਸ ਘੀਆ ਕਰ ਲਿਆ ਪਨੀਰ ਭੋਰ ਲਿਆ ਉਹਨਾਂ ਨੂੰ। ਫਿਰ ਉਹਦੇ ਬੋਲਸ ਬਣਾ ਲੋ ਜਿੱਦਾਂ ਸੋ ਬੋਲਸ ਛੋਟੇ ਛੋਟੇ ਹਾਂਜੀ ਹਾਂਜੀ ਬੱਸ ਮੈਨੂੰ ਮਨਚੂਰੀਅਨ ਚ ਦੇਖੋ ਅਰਾਰੋਟ ਪੈਂਦਾ ਹੈ ਹਨਾ ਨੂਨ ਮਤਲਬ ਗ੍ਰਰੇਵੀ ਲਈ ਇਹਦੇ ਚ ਅਰਾਰੋਟ ਨ ਪੈਂਦਾ ਦੇ ਤੁਸੀਂ ਅਰਾਰੋਟ ਪਾਓਗੇ ਨਾ ਤੇ ਤੁਹਾਨੂੰ ਵੇਸਣ ਦਾ ਪਾ ਕੇ ਨਾ ਤੁਸੀਂ ਉਹਨੂੰ ਮਤਲਬ ਮੀਸ ਤਿਆਰ ਕਰ ਲਓ। ਬੇਸਣ ਤੇ ਘੀਆ ਤੇ ਉਹ ਪਾ ਕੇ ਆਪਣਾ ਸੂਜੀ ਅਤੇ ਆਪਣਾ ਨਾਲ ਪਨੀਰ। ਇਹ ਚਾਰਾਂ ਚੀਜ਼ਾਂ ਨੂੰ ਮਿਕਸ ਕਰਕੇ ਜਿਹੜੇ ਬੇਸਿਕ ਮਸਾਲੇ ਹੁੰਦੇ ਆ ਆਪਣਾ ਜਵਾਇਨ। ਲੂਣ ਲਾਲ ਮਿਰਚਾਂ ਹੋ ਗਈਆਂ ਮੇ ਰੇ ਹੋ ਗਏ। ਆਹ ਸਭ ਤੁਸੀਂ ਇਹਨਾਂ ਨੂੰ ਪਾ ਕੇ ਤੁਸੀਂ ਇਹਨਾਂ ਨੂੰ ਨਾ ਜਿੱਦਾਂ ਇਹਨਾਂ ਦੀ ਮਿਸ ਬਣਾ ਕੇ ਨਾ ਗੋਲ ਗੋਲ ਬੋਲਸ ਕੱਢ ਲਓ ਫਰਾਈ ਕਰ ਲਓ ਫਿਰ ਤੁਸੀਂ ਇੱਕ ਇੱਕ ਪਾਸੇ ਨਾ ਆਪਣਾ ਅਹ ਮੱਖਣ ਹੁੰਦਾ ਨਾ ਅਮੂਲ ਬਟਰ ਉਹ ਪਾ ਕੇ ਨਾ ਜਿੱਦਾਂ ਅੱਧੀ ਟਿੱ ਕਿ ਉਹ ਪਾਈ ਅਤੇ ਆਪਣਾ ਪਿਆਜ਼ ਹੋ ਗਏ ਟਮਾਟਰ ਹੋ ਅਤੇ ਟਮਾਟਰ ਜ਼ਿਆਦਾ ਪੈਂਦੇ ਆ ਇਹਦੇ ਚ। ਪਿਆਜ਼ ਟਮਾਟਰ ਹੋਰ। ਕਿ ਨਾ ਹਰੀ ਮਿਰਚਾਂ ਹੋ ਗਈਆਂ ਆਪਣਾ ਇਹ ਸਭ ਸਮਾਨ ਤੁਸੀਂ ਚੰਗੀ ਤਰ੍ਹਾਂ ਭੋਰ ਲੈਣਾ ਆ। ਜਿੱਦਾਂ ਅਦਰਕ ਥੋਮ ਦੀ। ਪੇਸਟ ਹੋ ਗਈ। ਇਹ ਇੰਨੀ ਜਿੰਨੀ ਦੇ ਤੁਸੀਂ ਇਹਨੂੰ ਭੁੰਨੋਗੇ ਨਾ ਜਿੰਨੀ ਤਰ੍ਹਾਂ। ਭੁੰਨਦੇ ਰਹੋਗੇ ਭੁੰਨ ਕੇ ਜਦੋਂ ਇਹ ਲਾਲ ਹੋ ਜਾਣਗੇ ਨਾ ਫਿਰ ਇਹ ਚ ਤੁਸੀਂ ਪਾਉਣੇ ਆ ਦੁੱਧ ਅਤੇ ਕਰੀਮ।
ਅੱਛਾ ਦੁੱਧ ਵੀ ਪੈਦਾ ਕਿਆ ਵਿੱਚ
ਤੇ ਥੋੜਾ ਜਿਹੜੀ ਗ੍ਰੇਵੀ ਹੈ ਨਾ ਤਰੀ ਤਰੀ ਹੁੰਦੀ। ਜਿਹਨੂੰ ਉਹਨੂੰ ਦੁੱਧ ਨਾਲ ਦਿੰਦੀ ਆ।
ਅੱਛਾ ਅੱਛਾ ਕੋਈ ਨੀ ਮੈਂ
ਮੈਂ ਜਰੂਰ ਟਰਾਈ ਕਰਾਂਗੀ ਘਰ ਬਣਾ ਕੇ ਵੇਖਾਂਗੀ ਕੋਸ਼ਿਸ਼ ਕਰਾਂਗੀ ਹਾਂ ਤੁਸੀਂ ਅਗਰ ਤੁਹਾਨੂੰ ਨਹੀਂ ਆਉਂਦਾ ਨਹੀਂ ਸੀ ਨਾ ਬਣਾ ਯੂਟੀਊਬ ਤੇ ਵੀ ਹਜ਼ਾਰਾਂ ਵੀਡੀਓ ਸਮਝ ਨਹੀਂ ਆਉਂਦੀ ਕਿਵੇਂ ਹਾਂਜੀ ਮੇਨ ਦਿੱਕਤ ਹੈ ਨਾ ਵੀਡੀਓਜ਼ ਵਾਲਾ ਅਗਰ ਤੁਸੀਂ ਵੀਡੀਓਜ਼ ਦੇ ਅਕੋਰਡਿੰਗ ਦੇਖੋਗੇ ਨਾ ਅਤੇ ਫਿਰ ਤੁਹਾਨੂੰ ਹਰ ਸਮਾਨ ਲਿਆਉਣਾ ਪਏਗਾ ਦੇਖੋ ਤੁਸੀਂ ਉਹ ਤਾਂ ਕਹਿਣਗੇ ਦਾਲ ਚੀਨੀ ਲਾਓ ਮੋਟੀ ਲਾਚੀ ਛੋਟੀ ਲਾ ਇਹਨਾਂ ਹਾਂਜੀ ਨਹੀਂ ਨਹੀਂ ਤੁਸੀਂ ਮੇਨ ਮੇਨ ਮਤਲਬ ਮੇਰੇ ਤਰੀਕੇ ਨਾਲ ਬਣਾਓ ਬੇਸਿਕ ਮਸਾਲੇ ਮੈਂ ਤਾਂ ਹਰ ਚੀਜ਼ਦਾਂ ਮੰਨ ਲਓ ਕੋਈ ਚੀਜ਼ ਨਹੀਂ ਵੀ ਹੁੰਦੀ ਮੰਨ ਲਓ ਘਰ ਚ ਮੈਂ ਤਾਂ ਵੀ ਉਹਦਾ ਥੋੜ੍ਹਾ ਹਿਸਾਬ ਨਾਲ ਬਣਾ ਦਿੰਦਾ ਕਿ ਬਈ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਦੇਖੋ ਹੁਣ ਬੰਦਾ ਇੱਦਾਂ ਥੋੜ੍ਹੀ ਹੁੰਦਾ ਕਿ ਬਈ ਆਪਣਾ ਅਸੀਂ ਉਹੀ ਕਰੀ ਜਾਈਏ
ਹਾਂ ਇਹ ਤੇ ਹੈ ਫਿਰ ਤਾਂ ਤੁਸੀਂ ਮੇਰੇ ਖਿਆਲ ਸਾਰੀ ਚੀਜ਼ਾਂ ਘਰੇ ਬਣਾ ਲੈਂਦੇ
ਹਾਂਜੀ ਮੈਂ ਤਾਂ ਦੇਖੋ ਬੱਚਿਆਂ ਨੂੰ ਬਾਹਰ ਬਿਲਕੁਲ ਨਹੀਂ ਦਿੰਦਾ ਤੁਹਾਨੂੰ ਪਤਾ ਫਾਸਟ ਫੂਡ ਨਾਲ ਆਪਣਾ ਸਟਮਕ ਇਨਫੈਕਸ਼ਨ ਹੋ ਜਾਂਦਾ ਹੈ ਨਾ ਹਾਂਜੀ ਇਸ ਕਰ ਨਾ ਮ ਬਚਿਆ ਨੂੰ ਤੇ ਬਿਲਕੁਲ ਕੋਲ ਬਾਹਰ ਤਾਂ ਨਹੀ ਦਿੰਦਾ ਆਪਣਾ ਘਰ ਭਈ ਘਰ ਘਰ ਹੀ ਬਣਾ ਲਈ ਤੀ ਹਰ ਚੀਜ਼ ਕੋਈ ਵੀ ਚੀਜ਼ ਹੋ ਜਿਦਾਂ ਨੂਡਲਸ ਲਾ ਲੋ ਤੁਸੀਂ ਆਪਣਾ ਨੂਡਲਸ ਹੋਗ ਹਾਂਜੀ ਹਾਂਜੀ ਨੂਡਲਸ ਹੋ ਸਭ ਅਸੀਂ ਨਾ ਮੈਂ ਤੁਹਾਨੂੰ ਦੱਸ ਰਹਾ ਅਸੀ ਹਰ ਚੀਜ਼ ਘਰ ਬਨਾਨੇ ਆ
ਅੱਛਾ
ਕੋਈ ਵੀ ਚੀਜ਼ ਅਸੀਂ ਬਾਹਰੋਂ ਨਹੀਂ ਲਿਆਉਣਾ ਹਾਂਜੀ, ਹਾਂਜੀ, ਹਾਂਜੀ ਸਈ ਕੈਰੇ ਤੁਸੀ। ਹੋ ਦੇਖੋ ਮੇਰਾ ਨਾ ਤੁਆਨੂੰ ਪਤਾ ਮੇਰਾ ਤੇ ਕਾਫੀ ਟਾਈਮ ਦਾ ਲਿੰਕ ਤੁਆਨੂੰ ਪਤਾ ਮੇਰੇ ਨਾਲ ਹੈਗੇ ਨੇ, ਬੁਟੀਕ ਦਾ ਪਤਾ ਕੀ ਗੱਲ ਸੀ ਭੈਨ ਜੀ ਮੇ ਨਾ ਮੈਨੂੰ, ਕਾਫੀ ਟਾਈਮ ਤੋ ਮੈਨੂੰ ਸਰਵਾਈਕਲ ਦੀ ਥੋੜੀ ਦਿੱਕਤ ਹੋ ਗੀ ਸੀ, ਤੇ ਉਸ ਕਰਕੇ ਨਾ ਮੈਂ ਨਾ ਆਪਨਾ ਜਿੱਦਾਂ ਮੇ ਸੂਟ ਨੀ ਸੀਨ ਹੁੰਦੇ ਤੇ ਲੋਕੀ, ਤੁਆਨੂੰ ਪਤਾ ਫੇਰ ਬੋਲਨ ਲੱਗੇਆ ਸੋਚਦੇ ਨੀ ਹੈਗੇ ਨਾ। ਮਜਬੂਰੀ ਨੀ ਸਮਜਦੇ ਫੇਰ ਓਸ ਚੱਕਰ ਚ ਨਾ ਮੈਂ ਬੰਦ ਈ ਕਰਤਾ ਸੀਗਾ ਕੰਮ।
ਅੱਛਾ, ਪਰ ਤੁਆਨੂੰ ਵੈਸੇ ਸਾਰਾ ਪਤਾ ਤੇ ਹੈ ਨਾ, ਤੁਸੀਂ ਮੇਰੀ ਜਰੂਰ ਮਦਦ ਕਰਦੇ ਣਾ। ਵਈ ਨਾ ਮੈਂ ਨਾ ਥੋੜਾ ਵੱਡੇ ਲੈਵਲ ਤੇ ਲੈ ਕੇ ਜਾਣੈ ਆਪਨੇ ਬੁਟਿਕ ਨੂੰ, ਤੇ ਥੋੜਾ ਮੈਨੂੰ ਐ ਵੀ ਦੱਸ ਦੇਨਾ ਮੈਂ ਨਾ ਦੁਕਾਨ ਤੇ ਨੋਰਮਲ ਈ ਰੱਖੀ ਏ, ਪਰ ਮੇਰਾ ਮਨ ਏ ਮੈਂ ਥੋੜੀ ਡੈਕੋਰੇਸ਼ਨ ਵਗੈਰਾ ਵੀ ਕਰਾਵਾਂ ਕਿ ਤੁਆਨੂੰ ਪਤਾ ਅੱਜ
ਬਿਲਕੁਲ ਜੀ, ਤੁਸੀਂ ਜਿੰਨਾ ਸ਼ੋ ਓਫ ਕਰੋ ਨਾ ਓਨਾ ਹੀ ਕਸਟਮਰ ਤੁਆਡੇ ਵੱਲ ਅਟ੍ਰੈਕਟ ਹੋਏਗਾ। ਜਿੰਨਾ ਤੁਸੀਂ ਸੋਬਰ ਰੱਖੋ ਗ ਨਾ ਮਤਲਬ ਮੰਨ ਲੋ ਤੁਆਨੂੰ ਪਤੈ ਤੁਹਾਡੇ ਕੰਮ ਚ ਕਮੀ ਨਾ ਹੋਏ ਲੇਕਿਨ ਕਈ ਕਸਟਮਰ ਐਸੇ ਹੁੰਦੇ ਆ ਓਨਾਂ ਓ ਦੇਖਦੇ ਆ ਆਪਨਾ ਏਰੀਆ ਦੇਖਦੇ
ਸਈ ਬਿਲਕੁਲ ਸਈ ਐ।
ਹਾਂ, ਹਾਂਜੀ, ਹਾਂਜੀ ਕੋਈ ਨਾ ਤੁਸੀਂ ਤੁਸੀਂ ਜਦੋਂ ਵੀ ਕਦੀ ਮੇਤੋਂ ਸਲਾਹ ਲੈਣੀ ਹੋਏ, ਤੁਸੀ ਐਨੀ ਟਾਈਮ ਮੈਨੂੰ ਕੌਲ, ਐਨੀ ਟਾਈਮ ਮੈਨੂੰ ਮੈਸੇਜ ਕਰ ਸਕਦੇ ਓ ਕੋਈ ਦਿੱਕਤ ਗ ਨਹੀਂ ਹੈਗੀ ਦੇਖੋ ਆਪ ਅਪਣੇ ਈ ਅਪਣੇਯਾ ਦੇ ਕੰਮ ਆਂਦੇ ਹਨਾ
ਹਾਂਜੀ, ਐ ਗੱਲ ਤੁਸੀ
ਹੋਰ ਤੁਸੀਂ ਸੁਨਾਓ, ਘਰ ਪਰਿਵਾਰ ਤੁਹਾਡਾ ਕਿਦਾ ਸਭ ਵਦੀਆ?
ਹਾਂਜੀ, ਹਾਂਜੀ ਸਬ ਬੋਤ ਵਦੀਆ ਹੈਗੇ ਨੇ ਤੁਸੀਂ ਸੁ
ਤੁਸੀ ਸੁਣਾਆ ਬਸ ਭੈਨ ਜੀ ਸਬ ਵਦੀਆ ਯਾ ਦੇਖੋ ਜਿੱਦਾਂ ਗੱਡੀ ਚਾਲ ਰੀ ਚੱਲੀ ਜਾਂਦੀ ਆ ਹਜੇ ਤੇ। ਹਾਂਜੀ, ਤੇ ਅਪਨਾ ਤੁ ਤੂਆਨੂੰ ਬਟੀਕ ਦੇ ਕੰਮ ਕਿੰਨਾ ਕੁ ਟੈਮ ਹੋ ਗਿਆ?
ਬੱਸ ਮੈਂ ਦੱਸ ਤੇ ਰਈ ਆਂ, ਪੰਦਰਾਂ- ਵੀ ਦਿਨ ਪੈਲੇ ਤੇ ਮੈਂ ਆਪਨੇ ਘਾਰ ਈ ਕਰਦੀ ਸੀ ਸਾਰਾ ਕੰਮ। ਲੇਕਿਨ ਹੁਨ ਮੈਂ ਪੰਦਰਾਂ- ਵੀ ਦਿਨ ਤੋਂ ਦੁਕਾਨ ਵਗੈਰਾ ਲੈ ਕੇ ਕੰਮ ਸ਼ੁਰੂ ਕਰਤੈ। ਮੇਰਾ ਮਨ ਐ ਕਿ ਮੈਂ ਅੰਦਰ ਇੱਕ- ਅੱਦਾ ਬੰਦਾ ਵੀ ਲਾਵਾ, ਤੇ ਤਾਂ ਕਿ ਕੰਮ ਮ ਵਦਾਣੈ ਹੈਗੈ ਵਈ ਵਦੀਆ ਤਰਾ, ਕਿਓਕੀ ਸਾਡੇ ਏਥੇ ਕੋਈ ਬੁਟੀਕ ਤੇ ਹੈ ਨੀ।
ਪਤਾ ਕਿ ਮੇਰੇ ਨਾ ਮੇਰੇ ਨੋਨ ਚ ਨਾ ਕਾਫੀ ਬੰਦੇ ਹੈਗੇ ਜੇ। ਜਿਨ੍ਹਾਂ ਜਿਹੜੇ ਮੇਰੇ ਕਸਟਮਰ ਸੀਗੇ। ਤੇ ਉਹ ਹੁਣ ਮੇਰੇ। ਕੋਲ ਆਉਂਦੇ ਫਿਰ ਮੈਂ ਮਨਾ ਕਰਨਾ ਨਾ ਤੇ ਮੈਨੂੰ ਕਹਿੰਦੇ ਫੇਰ ਬੰਦਾ ਦੱਸੋ ਹੁਣ ਮੈਂ ਤੁਹਾਡਾ।
ਹਾਂਜੀ ਹਾਂਜੀ ਜ਼ਰੂਰ ਜ਼ਰੂਰ ਦੱਸਣਾ ਤੇ ਤੁਸੀਂ ਬਹੁਤ ਵਧੀਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ।